ਹੈਲੋ, ਹੈਲੋ। ਹੈਲੋ,
ਹੈਲੋ। ਬਸ ਬਾਈ ਵਧੀਆ-ਵਧੀਆ, ਤੁਸੀ? ਆਗਦਾ ਆ ਤਾਂ
ਹੋਰ ਔ ਠੀਕ ਤੁਸੀਂ?
ਵਧੀਆ-ਵਧੀਆ।
ਹੋਰ ਕੀ
ਬਾਅਦ ਜੀ ਹੁਣੇ ਮਸਾਂ ਕੀਤਾ। ਨਾਸ਼ਤੇ ਨੂੰ ਕੀ ਬੋਲਦੇ ਨੇ ਡਿਨਰ‌, ਹਾਂਜੀ।
ਹਾਂਜੀ-ਹਾਂਜੀ-ਹਾਂਜੀ।
ਹਾਂ ਕੀ ਕਰਦੇ
ਤੁਸੀਂ ਸੁਣਾਓ? ਚਾਏ ਚੀਵ ਖਾਧਾ ਸੀਗਾ।
ਹੋਰ ਸਭ ਵਧੀਆ ਵਾਜੀ ਹੁਣੇ ਰੋਟੀ ਖਾਧੀ ਹੈ। ਮੈਂ ਕਿਹਾ ਚਲੋ ਭਾਜੀ ਨੂੰ ਫੋਨ ਕਰਾਂ ਬੜੇ ਦਿਨ ਹੋਏ ਗੱਲ ਨੀ ਹੋਈ ਹੋ।
ਤੋਰ ਸ ਬਾਨੇ ਗੱਲ ਹੋ ਗਈ।
ਹਾਂ ਸਹੀ ਗੱਲ ਹੈ, ਔਰ ਸੁਣਾਓ? ਹੋਰ ਸੁਣਾਓ ਕੀ ਕਿ ਚਲ ਰਿਹਾ ਅੱਜ-ਕਲ ਲਾਈਫ ਚ'?
ਬਾਰ ਜੀ ਗਰਮੀ ਬਹੁਤ ਹੋ ਗਈ ਹੈ। ਕੰਮ ਕਾਜ ਢਿੱਲੇ ਪਏ ਨੇ। ਗਰਮੀ ਦਾ ਬਸ ਕੰਮ ਕਾਰ ਬੱਸ ਕਰਾਏ ਦੀ ਗਰਮੀ ਨੇ।
ਬੜੀ ਬੁਰਾ ਬੜਾ ਬੁਰਾ ਹਾਲ ਹੈ ਕੰਮ‌‌ ਦਾ‌‌ ਇਸ ਟਾਈਮ ਨਾ ਕੰਮਾਂ ਕਾਰਾ ਦੇ ਬੜੇ ਬੁਰੇ ਹਾਲ ਹੋ ਗਏ ਨੇ ਯਾਰ ਹਾਂ ਹਾਂ। ਪਹਿਲੇ ਕਦੇ ਵਪ ਵਪਾਰੀ ਵਪਾਰੀ ਵੀ ਬਾਹਰ ਜਾਂਦੇ ਨੀ ਨਾ। ਗਰਮੀ ਕਰਕੇ। ਗਰਮੀ ਕਰਕੇ ਵਪਾਰੀ ਬਾਹਰ ਜਾਂਦੇ ਨੀ।
ਹਾਂਜੀ।
ਹੋਰ ਸੁਣਾਓ ਤੁਸੀਂ।
ਇੱਥੇਂ ਬੜੀ ਹੈਂ। ਮਾਲਵਰ ਮਾਰਕੀਟ ਏਂ ਨਾ ਬੜੀ। ਠੱਪ ਹੋ ਗਈ ਦੀ ਏ। ਇਹ ਮਈ ਜਿਹੜਾ ਆਇਆਂ ਉਹਨੇ। ਉਦੋਂ ਉਹ ਠੱਪ ਸੀ ਹੀ ਕੰਮ, ਜੂਨ ਚ ਪਰ ਇਹ ਠੱਪ ਹੋ ਗਿਆ। ਹੁਣ ਅੱਗੇ ਜੁਲਾਈ ਐਂ, ਅੱਗੇ ਤਾਂ ਪਤਾਂ ਨੀਂ ਕੀ ਹੋਣਾਂ ਬਰਸਾਤਾਂ।
ਹਾਂਜੀ-ਹਾਂਜੀ। ਇੱਥੇ ਵੀ ਇਹੀ ਹਾਲ ਐਂ, ਇੱਥੇ ਵੀ ਇੱਥੇ ਵੀ ਇਹੀ ਹਾਲ ਐਂ ਭਾਜੀ। ਕੰਮ ਕਰਾਂ।
ਹਾਂ ਕਈ ਤਾਂ ਲੇਬਰ ਲੂਬਰ ਵੀ ਨੀਂ ਹੈਗੀ।
ਕੁਛ ਤਾਂ ਮੈਂ ਕਿਹਾ ਲੇਬਰ ਦਾ ਪਵੇ ਵਾਹਿਗੁਰੂ ਕੁਛ ਨਾ ਕੁਛ ਨਾ। ਮੈਂ ਕਹਿੰਦਾਂ ਜੇ, ਜੇ ਕੰਮ ਹੈਂ ਤੇ ਲੇਬਰ। ਨੀ ਐਂ, ਜੇ ਲੇਬਰ ਹੈ ਫਿਰ ਕੰਮ ਨੀ ਹੈ।
ਮਾਏ ਬੇਹੜਾ, ਉਹ ਗੋਰਮੈਂਨਟ ਨੇਂ ਬੇਹੜਾ ਕਰਕ ਕਰਤਾ ਪਿਆ।
ਉਹ ਯਾਰ ਕੰਮਾਂ ਕੰਮ ਕਾਰਾ ਦਾ ਪੁੱਛੋ ਕੁਛ ਨਾ ਯਾਰ। ਬਾਹ ਪੈਸੇ ਤੁੜਨ ਖ਼ਰਚੇ ਵਾਧੂ ਨੇਂ ਮੈਂ ਕਹਿੰਦਾਂ ਪੰਜ ਸੌ ਨੋਟ ਲਵੋ ਤੇ ਏਦਾਂ ਪੈਦਾ ਜਿੰਦਾਂ ਦੱਸ ਦਾ ਨੋਟ ਲਵਾਇਆ ਪਿਆ।
ਪੰਜ ਸੌ ਤੋਂ ਦਸ ਰੁਪਏ ਦੀ ਵੈਲਿਊ ਕਰਤੀ ਉਹਨੇ। ਪੰਜ ਸੌ ਦੀ ਤੇ, ਵੈਲਿਊ ਨੀ।
ਹੈ ਨੀ ਕੁਛ ਗਿਆ ਹੈ ਤੇ। ਜਿਵੇਂ ਮਹਿਗਾਈ ਕੀਤੀ ਏਨੇ ਯਾਰ।
ਉਹ ਲੁੱਟੇ ਕਰਦਾਂ, ਹੋਰ ਕੀ ਹੋਣਾਂ, ਗੰਦ ਪਾ ਤਾਂ ਇਹਨੇ।
ਬਸ ਬੜਾ ਬੁਰਾ ਹਾਲ ਐਂ, ਬਸ ਵੱਡੇ ਵੱਡੇ ਘਰ ਭਰਦੇ ਨੇਂ ਬਸ। ਅਟਾਣੀਆਂ ਬਾਣੀਆਂ ਬਸ। ਉਹ ਬਸ ਇਹੀ ਹਾਲ ਐਂ। ਵਪਾਰੀ ਪੇਮੈਨਟ ਮੰਗਦਾਂ, ਪੇਮੈਨਟ ਨੀਂ ਦਿੰਦਾ ਬਈ। ਵਪਾਰੀ।
ਵਪਾਰੀ ਕੋਲ ਪੇਮੈਂਟ ਹੋਈ ਗੀ ਤੇ ਮੈਂ ਕੀ ਕਿਹਾਂ ਨਾਂ ਮਾਰਕਿਟ ਕੈਸ਼ ਦਾ ਸਰਕੂਲੇਸ਼ਨ ਹੀ ਖ਼ਤਮ ਕਰ
ਜਿਹੜਾ ਜਿਹੜਾ ਹੈ ਗੂਗਲ ਪੇ ਜਿਹੜਾ ਹੈ ਹਾਂਜੀ ਟਰਾਂਸਫਰ ਜੀ।
ਹਾਂਜੀ, ਹਾਂਜੀ, ਹਾਂਜੀ, ਬਸ ਅਹੀਓ ਚੱਲ ਰਿਹਾ।
ਉਹੀ ਟਰਾਂਸਫਰ ਹੈ ਉੱਥੇ ਜਾ ਕਰਦੀਆਂ ਗੌਰਮੈਂਟ ਬਸ, ਇਹੀਓ ਹੋਇਆ ਕਰਦਾ ਕੈਸ਼ ਮਾਰਕੀਟ ਚੋ ਸਾਰੀ ਕੱਡ ਈ ਲੀ
ਕੈਸ਼ ਹਾਂ ਹਫਤੇ ਆਂਦੇ ਹੈਗੇ
ਹਾਂਜੀ ਹਾਂਜੀ ਅੱਛਾ ਵਧੀਆ ਬਣਾ ਰਿਹਾ ਬਣਾ ਰਿਹਾ ਬਸ ਇੱਥੇ ਹੀ ਹੁਣ ਥੋੜ੍ਹੀ ਛੁੱਟੀਆਂ ਪੈ ਗਈ
ਅੱਛਾ ਅੱਛਾ ਤਾਂ ਹੋਰ ਘਰ ਪਰਿਵਾਰ ਸਭ ਠੀਕ ਨੇਗਾ ਇਕੱਲੇ ਕਿੱਥੇ ਯਾਰ
ਲਗਾਗੇ ਲਗਾ ਕੇ
ਚੱਲਦੇ ਹਾਂ ਘੁੰਮਣ
ਕਿੱਥੇ
ਹੇਮਕੁੰਟ ਸਾਹਿਬ
ਸਲਾਹ ਤਾਂ ਬਣਦੀ ਪਈ ਦੇਖੋ
ਉਹ ਗਰਮੀ ਗਰਮੀ ਗਰਮੀ ਤੋਂ ਰਾਹਤ ਦੇਣ ਵਾਸਤੇ ਤੇ
ਹਾਂ ਉਹ ਤੇ ਮੈਨੂੰ ਉਹ ਤੇ ਮੈਨੂੰ ਪੇ ਕਰਦਾ ਯਾਰ ਯਾਰ ਦੋਸਤ ਮੇਰਾ ਕਹਿੰਦੇ ਚੱਲ ਬਾਈਕ ਤੇ
ਅੱਛਾ ਯਾਰ ਬਾਈਕਾਂ ਤੇ ਬੜਾ ਬੁਰਾ ਲੇਗਾ ਤੁਹਾਡੇ ਤੁਹਾਡਾ ਉਹ ਇੱਕ ਤੁਹਾਡੀ ਨੁੱਕਰ ਤੇ ਦੂਸਰੀ ਨੁੱਕਰ ਜਾਣਾ
ਨਹੀਂ ਬਾਈਕ ਤਾਂ ਉਹ ਤੇ ਉਹ ਤੇ ਹੈ ਉੱਥੋਂ ਜ ਪੁੱਜੇ ਫਿਰ ਇੱਕ ਦਿਨ ਉੱਥੇ ਸਟੇਅ ਕੀਤਾ ਤੁਹਾਡੇ ਤੁਹਾਡੇ
ਹਾਂਜੀ, ਹਾਂਜੀ ਹਾਂਜੀ ਹਾਂ
ਉਹ ਅਗਲੇ ਦਿਨ ਨਿਕਲ ਗਏ ਰਸ਼
ਮੈਂ ਤੇ ਇੱਕ ਵ ਮੈਂ ਤੇ ਇੱਕ ਇੱਕ ਵਾਰ ਗਿਆ ਸੀ ਬਾਈਕ ਤੇ ਬਸ
ਹੂੰ
ਕਈ ਵਾਰੀ ਗਿਆ ਬਸ ਸਲਾਹ ਹੈ ਜਾਣ ਦੀ ਹੁਣ ਫੈਮਿਲੀ ਨਾਲ ਦੇਖੋ ਜਾਵਾਂ ਗਾ ਫੈਮਿਲੀ ਨਾਲ ਉਹ ਯਾਰ ਉਥੇ ਗਰਮੀ ਇੰਨੀ
ਉਥੇ ਕੋਲ ਆ ਨਾ ਕਿੰਨੇ ਕਿਲੋਮੀਟਰ ਐ
ਬਸ ਕੁਛ ਵੀ ਨਹੀਂ ਏ ਚਾਰ
ਹਾਂ ਨਾਲੇ ਇੱਕ ਦਿਨ ਇੱਕ ਦਿਨ ਚ ਬੰਦਾ ਪਹੁੰਚ ਜਾਂਦਾ ਸ਼੍ਰੀਨਗਰ ਪਹੁੰਚ ਜਾਂਦਾ ਇੱਕ ਦਿਨ ਵਿੱਚ ਦੂਜੇ ਦਿਨ ਦੂ ਦੂਜੇ ਦਿਨ ਦੂਜੇ ਦਿਨ ਗੋ ਦੂਜੇ ਦਿਨ ਗੋਬਿੰਦਗੜ੍ਹ
ਹੂੰ
ਗੋਬਿੰਦ ਗੋਬਿੰਦ ਧਾਮ ਪਹਿਲੇ ਆਦਾ ਗੋਬਿੰਦ ਦਾ ਘਾਟ ਆਂਦਾ ਪਹਿਲੇ
ਗੋਬਿੰਦ ਗੋਬਿੰਦ ਧਾਮ ਆਂਦਾ ਫੇਰ ਗੋਬਿੰਦ ਘਾਟ ਆਂਦਾ
ਹਾਂ ਗੋਬਿੰਦ ਧਾਮ ਏ ਪਹਿਲੇ
ਧਾਮ ਤੇ ਫਿਰ ਇੱਕ ਦਿਨ ਸਟੇਅ ਕਰਨਾ ਪੈਂਦਾ ਫਿਰ ਗੋਬਿੰਦ ਧਾਮ ਤੇ ਉੱਥੋਂ ਫਿਰ ਅਗਲੇ ਦਿਨ ਯਾਤਰਾ
ਹੁਣ ਤਾਂ ਯਾਰ ਬਾਈਕਾਂ ਚੱਲਣ ਲੱਗਈਆ ਪੰਦਰਾਂ ਸੋਲਾਂ ਕਿਲੋਮੀਟਰ ਅੱਗੇ ਜਾਣਗੇ
ਹਾਂ ਹਾਂ ਮੈਂ ਉਹ ਗੋਵਿੰਦ ਧਾਮ ਤੱਕ ਅੱਗੇ ਬਾਈਕ ਤੇ ਬੰਦਾ ਆਪਾਂ ਨੂੰ ਲੈ ਕੇ ਜਾ ਸਕਦਾ ਨਾ ਨਾਲ
ਹਾਂ ਹਾਂ ਚੜਾਈ ਆ ਉੱਪਰ ਨਾ
ਫਿਰ ਉੱਥੋਂ ਤੁਸੀ ਤੇਰਾਂ ਕਿਲੋਮੀਟਰ ਦੀ ਚੜਾਈ ਏ ਗੋਵਿੰਦ ਘਾਟ ਤੋਂ
ਹਾਂ ਗੋਬਿੰਦ ਘਾਟ ਤੋਂ ਚੜਾਈ ਹੈਗੀ ਫਿਰ
ਉਹ ਤੁਹਾਨੂੰ ਪੈਦਲ ਕਰਨੀ ਪੈਂਦੀ
ਚੜਾਈ ਚੜਾਈ ਦੇ ਵੀ ਸਿੱਧੀ ਬਿਲਕੁਲ ਚੜਾਈ ਕਿਹੜੀ ਛੋਟੀ ਹੈ ਮੈਂ ਕਹਿੰਦਾ ਯਾਰ ਉਹ ਜਿਹੜੀ ਮਾਤਾ ਗਈ ਏ ਬਜ਼ੁਰਗ ਅੱਸੀ ਸਾਲਾਂ ਦੀ ਹਾਂ ਸਹੀ ਗੱਲ ਫੇਰ ਪੁਰਾਣੀ ਖੁਰਾਕਾਂ ਬਹੁਤ ਬੇਬੇ ਦੀਆ ਸਹੀ ਗੱਲ ਏ ਹਾਂ ਹੁਣ ਗਿਆਰਾਂ ਗਈ ਕੁਛ ਵੀ ਨੀ ਐ ਬੰਦਾ ਮਿਲਿਆ ਮਮ ਮੋਮਡਨ ਸੀ ਸ਼ਾਮੀ ਸਾਈਕਲ ਦੇ ਕਹਨਾ ਪਲਵਲ ਹੋਇਆ ਪਲਵਲ ਸਾਈਕਲ ਤੇ ਮੈਂ ਦਿੱਲੀ ਚੱਲਣ ਨਵਾਂ ਚੰਡੀਗੜ੍ਹ ਇਹ ਆਪਣਾ ਹਾਂ ਸਾਈਕਲ ਤੇ ਆਗਰੇ ਵੀ ਸਾਈਕਲ ਤੇ ਬੁੱਢਾ ਮੈਂ ਕਿਹਾ ਬਾਬਾ ਬੱਸ ਓਹੀ ਖੁਰਾਕ ਅੱਛੀ ਹੈ ਨਾ ਪੁਰਾਣੀ ਖੁਰਾਕ। ਹੂਂ, ਉਹ ਅੱਜ ਕੱਲ ਅੱਜ ਕਲ ਉਹ ਚੋਮੀਣ, ਬਰਗਰ, ਪੀਜ਼ਾ, ਮੋਮੋਸ ਏ ਖਤਮ ਕਰ ਕੇ ਆਂਦੇ ਸਗੋਂ।
ਹਾਂ ਇਹ ਤੇ ਗੱਲ ਹੈ। ਨ ਉਹਨੇ ਸ ਸਾਰੇ ਅੰਦਰ ਦਾ ਸਿਸਟਮ ਹੀਲਾ
ਜਿਹਨੂੰ ਮੋੜਾ ਪੈਂਦੀ ਹੈ ਅੰਦਰ।
ਹਾਂ।
ਉਹ ਖਰਾਬ ਕਰਦਾ ਅੰਦਰ ਸਿੱਧਾ।
ਜਿਹੜਾ ਨਾ ਔ
ਹਾਂ।
ਅਜੀਨੋ ਮੋਟਾ ਹਾਂ-ਹਾਂ ਉਹ ਲਿਮਿਟਡ ਲਿਮਿਟਡ ਖਾਓ ਨਾ ਲਿਮਿਟਡ ਜਿਹੜੀ ਚੀਜ਼ ਬੈਨ ਹੈ ਉਹ ਇੰਡੀਆ ਚ ਸ਼ਰੇਆਮ
ਹਾਂ ਉਹ ਤਰ੍ਹਾਂ ਨਿਕਦੀ ਹੈ ਜਿੜੀ
ਇੰਡੀਆ ਤਾਂ ਹੀ ਤੇ, ਇੰਡੀਆ ਤਏ ਤੇ ਫੇਮਸ ਹੈ। ਇਹਨਾਂ ਚੀਜ਼ਾਂ ਕਰ ਜਿਹੜੀ ਚੀਜ਼, ਜਿਹੜੀ ਚੀਜ਼, ਨਹੀਂ ਵਿਕਦੀ ਉਹ
ਸਹੀ ਗੱਲ ਹੈ। ਉਹ ਵਿਡੀਆ ਵੇਖ ਲੋ, ਬਸ ਗੰਦ ਪਾਇਆ ਦਾ ਯਾਰ ਇਹਨੇ ਯਾਰ ਬੜਾ ਬੁਰਾ ਹਾਲ ਇਹ
ਸਮਝ ਨਹੀਂ ਆਇਆ ਕਰਦੀ, ਹੁਣ ਕਰਨਾ ਕੀ ਅੱਗੇ। ਹੂ
ਬੱਸ
ਹਾਂਜੀ ਦਰਬਾਰ ਸਾਹਿਬ। ਦਰਬਾਰ ਸਾਹਿਬ ਜੀ ਮੈਨੂੰ ਹੋ ਗਿਆ ਮਹੀਨਾ ਮਹੀਨਾ ਹੋ ਗਿਆ। ਗਿਆ ਨੀ ਹਾਂ ਮੈਂ ਵਿਸਾਖੀ ਤੇ ਹੋ ਆਇਆ। ਮੈਂ ਬਾਈਕ ਤੇ ਜਾਈਦਾ ਉੱਥੋਂ ਹੂੰ ਹੂੰ ਹੂੰ
ਬਾਈਕ ਤੇ ਕਿੰਨੇ ਕਿਲੋਮੀਟਰ ਐ
ਦੋ ਸੌ ਕਿਲੋਮੀਟਰ ਹੈ
ਹੂੰ
ਕੁਛ ਨੀ ਹੋਇਆ
ਓਹੀ ਕਹਿ ਰਿਹਾ ਦੋ ਸੌ ਦੋ ਸੌ ਚਾਰ ਸੌ ਕਿਟ
ਚਾਰ ਸੌ ਕਿਲੋਮੀਟਰ ਮੈਂ ਗਿਆ ਸੀ ਸੀ ਛੇ ਜੂਨ ਨੂੰ ਗਿਆ ਸੀ ਦਰਬਾਰ ਸਾਹਿਬ ਨੀ ਗਿਆ ਕਾਫੀ ਸਿਓਰਟੀ ਸੀ ਹਾਂ ਬੋ ਭਾਣਜਾ ਆਇਆ ਸੀ ਮੇਰਾ ਹਾਂ ਗਿਆ ਸੀ ਮੈਂ ਸ਼ਨੀਵਾਰ ਮਾਰ ਨੂੰ ਭਾਣਜਾ ਆਇਆ ਸੀ ਉਹਨੂੰ ਛੋੜਨ ਗਿਆ ਸੀ ਜਨਿਆਲੇ
ਅੱਛਾ
ਆਣ ਜਾਣ ਕੀਤੀ ਬੱਸ ਮੀਤ ਤੇ ਗਿਆ ਦਾ ਉਹਨੂੰ ਓਹੀ ਗੱਲ ਛੋਟਾ ਭਾਣਜਾ ਮੇਰਾ ਜੰਡਿਆਲਾ ਵਾਲਾ ਔਰ ਗੋਬਿੰਦ ਦਾ
ਅੱਛਾ ਅੱਛਾ-ਅੱਛਾ ਠੀਕ ਹੈ ਠੀਕ ਅੱਛਾ
ਗਰਮੀ-ਗਰਮੀ ਮੈਂ ਕਹਿਣਾ ਵਾਧੂ ਗਰਮੀਆਂ ਯਾਰ ਬੜੀ ਗਰਮੀ ਹੈ
ਬਤਾਲੀ ਟੈਂਪਰੇਚਰ ਹੈ
ਬੜਾ ਬੁਰਾ ਹਾਲ ਮੈਂ ਕਹਿ ਰਿਹਾ ਗਰਮੀ ਵਿੱਚ ਥੋਨੂੰ ਬੱਚੇ ਮੇਰਾ ਸਿਰ ਖਾ ਰਹੇ ਨੇ ਜਾਣਾ ਹੈ ਨਾਨੀ ਕੇ ਜਾਣਾ ਹੈ ਮੈਂ ਸੋਚ ਰਿਹਾ ਕਿਵੇਂ ਨਿਕਲਾ ਘਰੋ ਦੀ
ਹੂੰ
ਆਪਣੀ ਜਿਵੇਂ ਹੈ ਗਰਮੀ ਨੀ ਲੱਗਦੀ ਨਾ ਆਪਣੇ ਘਰ ਬੈਠੇ ਆਰਾਮ ਨਾਲ ਫੇਰ ਦਿੱਕਤ ਆਦੀ ਆ ਯਾਰ
ਹਾਂਜੀ-ਹਾਂਜੀ
ਅੱਜ ਕਲ੍ਹ ਦਾ ਮਾਹੌਲ ਹੀ ਬੜਾ ਖ਼ਰਾਬ ਹੋਗਿਆ ਬਾਹਰ ਤਾਂ
ਬੱਚਿਆਂ ਦਾ ਬੰਦਾ ਉੰਜ ਹੀ ਔਖਾ ਹੁੰਦਾ ਆ
ਹੂੰ ਸਹੀ ਗੱਲ ਹੈ ਹੋਰ ਸੁਣਾਓ ਹੋਰ ਬਸ ਭਾਜੀ-
ਹਾਂਜੀ
ਬਾਹਰ ਰਹਿੰਦੇ ਨੇ ਜੀ
ਵੱਡੇ ਆ ਉਹ ਆਹੋ ਉਹ ਕਨੇਡਾ
ਦਰ ਤੂੰ ਕਰਦਾ ਕੀ ਉੱਥੇ? ਜੋਬ?
ਉੱਥੇ ਉਹ ਪਹਿਲਾਂ ਹੀ ਜਾਬ ਕਰਦੇ ਸੀ ਹੁਣ ਤੇ ਖਤਮ ਹੋ ਗਿਆ ਦੇ
ਅੱਛਾ,
ਯਾਰ ਵਰਕ ਪਰਮਿਟ ਖਤਮ ਹੋ ਗਿਆ ਦੁਬਾਰਾ ਫੇਰ ਅਪਲਾਈ ਕੀਤਾ ਹੋਇਆ।
ਅੱਛਾ-ਅੱਛਾ ਪੀਆਰ ਨਹੀਂ ਹੈਗੇ ਹਜੇ।
ਇੱਥੇ ਜੋਬ ਸੀ।
ਇੱਥੇ ਜੋਬ ਸੀ ਲੋਕ,
ਹੂੰ-ਹੂੰ, ਇੱਥੇ ਗੌਰਮੈਂਟ ਜੋ ਅਸੀਂ ਛੱਡ ਕੇ ਚਲੇ,
ਅੱਛਾ ਜੀ ਦੋ ਮਿੰਟ ਖੜਜੋ, ਤੇ,
ਹੂੰ,
ਹੋਰ ਤੇ ਮੈਰਿਡ ਐ?
ਅੱਛਾ, ਅੱਛਾ, ਹੋ ਸੁਣਾਓ ਤੁਸੀਂ ਤੁਸੀਂ ਲਾਓ ਚੱਕਰ ਬਾਹਰ ਤੁਸੀਂ ਜਾਣਾ?
ਹਾਂਜੀ,
ਮੈਂ ਕਿਹਾ ਤੁਸੀਂ ਨਹੀਂ ਆਣਾ ਬਾਹਰ
ਮੈਂ, ਵੇਖਦਾ, ਚਲੋ ਠੀਕ ਹੈ ਫਿਰ ਠੀਕ ਹੈ ਮੈਂ ਕਰਦਾ ਤੁਹਾਨੂੰ ਮੈਂ ਠੀਕ ਹੈ ਓਕੇ,